ਹੈਲੋ ਹੈਲੋ। ਹੈਲੋ।
ਹੈੋ।
ਹੈਲੋ। ਹਾਂ ਜੀ। ਹਾਂ ਜੀ। ਹੈਲੋ। ਹਾਂ ਜੀ। ਸਤਿ ਸ੍ਰੀ ਅਕਾਲ। ਦ ਜੀ। ਕੀ ਹਾਲ ਚਾਲ ਹੈ। ਹਾਂ ਜੀ। ਸਤਿ ਸ੍ਰੀ ਅਕਾਲ। ਪੁੱਤਰ। ਕੀ ਹਾਲ ਚਾਲ।
ਵਧੀਆ ਜੀ ਤੁਸੀਂ ਸੁਣਾਓ।
ਠੀਕ ਹੈ ਸਭ। ਹੋਰ ਘਰ ਸਭ ਠੀਕ ਹੈਗੇ ਨਾ ਪੁੱਤ। ਹੈਂ ਹੈਲੋ ਪੁੱਤੋਂ ਤੁਹਾਡੇ ਸਭ ਠੀਕ
ਵਧੀਆ ਤੁਸੀਂ ਸੁਣਾਓ।
ਹੋਰ ਕੀ ਕਰ ਰਹੇ ਸੀ।
ਹਮ।
ਕੀ ਕਰ ਰਹੇ ਸੀ। ਕੀ ਕਰ ਰਹੇ ਸੀ।
ਹੈਲੋ।
ਹਾਂ ਹਾਂਜੀ ਹਾਂਜੀ ਮੈਂ ਕਿਹਾ ਕੀ ਕਰ ਰਹੇ ਸੀ ਸਾਰੇ ਹੈਲੋ।
ਹਾਂਜੀ ਹੈਲੋ ਹਾਂਜੀ ਭੂਆ ਹਾਂਜੀ ਬਸ ਐਵੇਂ ਬੈਠੇ ਹੋਏ ਸੀ ਸਾਰੇ ਫੋਨ ਤੇ ਲੱਗੇ ਹੋਏ ਸੀ ਆਪਣੇ ਆਪਣੇ।
ਥੋੜਾ ਹਾਂ ਬਾਹਰ ਆ ਕੇ ਗੱਲ ਕਰੋ ਤੁਹਾਡੀ ਨੈਟਵਰਕ ਪ੍ਰੋਬਲਮ ਆ ਰਹੀ ਹੈ ਪੁੱਤ।
ਹਾਂਜੀ ਹਾਂਜੀ ਇੱਕ ਮੀਨਟ ਮੈਂ ਕਰਦੀ ਬੈਕ।
ਹਾਂ ਜੀ। ਮੈਂ ਤਾਂ ਤੁਹਾਨੂੰ ਸ਼ਾਮੀ ਕੋਲ ਕਰਨ ਲੱਗੀ ਸੀ। ਉਹ ਫੇਿਰ। ਤੁਹਾਡੀ ਮੰਮੀ ਕਹਿੰਦੀ ਹੈ ਕਿ ਉਹ ਜੋਬ ਤੇ ਗਈ ਹੋਈ ਹੈ।
ਹਾਂ ਜੀ। ਹਾਂ ਜੀ। ਬਸ ਐ। ਅੱਜ ਹੀ ਸਟਾਰਟ ਹੋਈਏ। ਜੋ ਮੈਂ ਕਿਹਾ ਚੱਲ। ਹਾਂ ਜੀ।ਸਾਢੇ ਛੇ।ਹਾਂ ਜੀ। ਸਾਢੇ ਛੇ ਵਜੇ ਆਈ ਹੈ।
ਹਾਂ ਜੀ।ਹਾਂ ਜੀ। ਤੇ ਮੈਂ ਤਾਂ ਆਈ ਪੁੱਛਣ ਲਈ ਫੋਨ। ਕਰ ਰਹੀ ਸੀ। ਮੈਂ ਕਿਹਾ। ਚਲੋ ਸਾਡਾ ਨਾ ਪ੍ਰੋਗਰਾਮ ਬਣ ਰਿਹਾ ਸੀ ਘੁੰਮਣ ਫਿਰਨ ਦਾ। ਉਹ। ਅਸੀਂ ਛੁੱਟੀਆਂ ਚ ਜਾ ਰਹੇ ਹਾਂ ਨਾਂ। ਪਾਏ ਨਾ ਹੁਣ ਲਾਸਟ ਦੋ ਛੁੱਟੀਆਂ ਸੀ ਅਸੀਂ ਕਿਹਾ ਚਲੋ ਪੁੱਛ ਲੈਂਦੀ ਹਾਂ ਮੈਂ ਤੁਹਾਡੇ ਕੋਲ ਤੁਸੀਂ ਜਾਣਾ ਪੁੱਤ ਕਿਉਂਕਿ ਮੰਮੀ ਤੁਹਾਡੇ ਕਹਿ ਰਹੇ ਸੀ ਮੈਂ ਪੁੱਤ ਪਹਿਲੇ ਤਾ ਕਹਿ ਰਹੀ ਸੀ ਇੱਦੇ ਚਲੋ ਕੀ ਕਹਿੰਦੇ ਨੇ ਵੈਸ਼ਨੋ ਦੇਵੀ ਸਾਈਡ ਹੁਣ ਮੈਂ ਕਿਹਾ ਨਹੀਂ। ਇਹ ਪਹਾੜਾਂ ਚ ਕਹਿੰਦੇ ਨੇ ਬੱਚੇ ਪਹਾੜਾਂ ਚ ਘੁੰਮਣ ਜਾਣਾ ਹਿੱਲ ਸਟੇਸ਼ਨ ਜਾਣਾ ਮੰਮੀ ਹਿੱਲ ਸਟੇਸ਼ਨ ਜਾਣਾ। ਤੇ ਮੈਂ ਫਿਰ ਕਹਿ ਰਹੀ ਹਾਂ ਮੈਂ ਕਿਹਾ ਕਿੱਥੇ ਜਾਣਾ ਦੱਸੋ ਤੇ ਕੋਈ ਕੁਛ ਕਹਿੰਦਾ, ਕੋਈ ਕੁਛ। ਕਹਿੰਦਾ ਕਹਿੰਦਾ ਰੋਹਤਾਂਗ ਰੋਹਤਾਂਗ ਕਹਿ ਰਹੇ ਨੇ ਰੋਹਤਾਂਗ ਜਾਣਾ।
ਅੱਛਾ ਅੱਛਾ ਇਹ ਕਿੱਥੇ ਤੋਂ ਹੈ ਗਏ।
ਇਦੇ ਹੀ ਹੈਗੇ ਪੁੱਤ ਸਾਡੀ ਇਦਾਂ ਹੀ ਅੰਤਰਾਂਚਲ ਤੋਂ ਅੱਗੇ ਜਾ ਕੇ ਹੈਗਾ ਹਿਮਾਚਲ ਸਾਈਡ।
ਅੱਛਾ ਅੱਛਾ ਵਧੀਆ ਗੱਲ ਆ ਫਿਰ ਤਾਂ ਕਦੋਂ ਦਾ ਪ੍ਰੋਗਰਾਮ ਬਣਾ ਰਹੇ।
ਬਸ ਪੁੱਤ ਘੁੰਮਣ ਨੂੰ ਤਾਂ ਬਥੇਰੀ ਜਗ੍ਹਾ ਕੱਢੀਆਂ ਨੇ ਤੇ ਇੱਥੇ-ਇੱਥੇ ਜਾਣਾ ਇੱਥੇ ਘੁੰਮਣ ਨੂੰ ਕੀ ਕਹੀਏ ਕਿ ਬਥੇਰੀ ਜਗ੍ਹਾ ਹੈਗੀਆਂ ਨੇ ਵੇਖਣ ਵਾਸਤੇ ਤਾਂ ਹੁਣ ਇਹ ਨਾ ਸਾਰਾ ਕੁਛ ਵੇਖਣਾ ਦੋ ਦਿਨ ਵਿੱਚ ਕੀ ਹੋ ਪਾਉਂਦਾ ਕੀ ਨਹੀਂ ਹੋ ਪਾਉਂਦਾ ਹੁਣ ਕਹਿਣ ਨੂੰ ਤਾਂ ਬਥੇਰਾ ਕੁਛ ਹੈਗਾ। ਅਹ ਤੇਰੇ ਫੁੱਫੜ ਜੀ ਕਹਿੰਦੇ ਸੀ ਆਹ ਤੈਨੂੰ ਪਤਨੀ ਟੋਪ ਲੈ ਕੇ ਜਾਂਦਾ। ਤਾਂ। ਹਾਂਜੀ ਤਾਂ ਮੈਂ ਕਿਹਾ ਇੰਨੇ ਦਿਨ ਤਾਂ ਮਿਲਣਗੇ ਨੀ ਛੁੱਟੀਆਂ ਦੇ ਫਿਰ ਬੱਚਿਆਂ ਦੇ ਵੀ ਹੈਗੇ ਨੇ ਆਦਾ ਵੀ ਦੁਕਾਨ ਬਿਜਨਸ ਦਾ ਹਿਸਾਬ ਹੁੰਦਾ ਵਾ।
ਸਹੀ ਗੱਲ ਨਹੀਂ ਤਾਂ ਸ਼ਿਮਲਾ ਮਨਾਲੀ ਹੋ ਆਣੇ ਹਾ।
ਸ਼ਿਮਲਾ ਮਨਾਲੀ ਪੁੱਤ ਵੇਖਿਆ ਹੋਇਆ ਮੈਂ ਕਿਹਾ ਹੋਰ ਕੋਈ ਤੇਰੇ ਮਾਇੰਡ ਚ ਹੋਰ ਕੋਈ ਹੋਵੇ ਚੰਗਾ ਤਾਂ ਦੇਖ ਵੇਖ ਕੋਈ ਹਿਲ ਸਟੇਸ਼ਨ ਜਿੱਥੇ ਆਪਣਾ ਦੋ ਦਿਨ ਆਪਾਂ ਰਿਲੈਕਸ ਹੋ ਕੇ ਆਈਏ ਹਾਂਜੀ।
ਸਹੀ ਹੈਗਾ। ਸ਼ਿਮਲਾ ਹੈਗਾ ਮਨਾਲੀ ਹੈਗਾ ਹੈ ਔਰ ਹਿਮਾਚਲ ਚ ਹਿਮਾਚਲ ਹੈਗਾ ਹੈ।
ਹਾਂਜੀ ਨੈਨੀਤਾਲ
ਅੱਛਾ।
ਦੇਖਣ ਵਾਲਾ ਹਾਂ ਨੈਨੀਤਾਲ ਵੈਸੇ ਤਾਂ ਕੁੱਲੂ ਮਨਾਲੀ ਵੀ ਹੈਗਾ।
ਹਾਂਜੀ ਕੁੁੱਲੂ ਮਨਾਲੀ ਵੀ ਅੱਜ ਕੱਲ੍ਹ ਬਥੇਰੇ ਲੋਕ ਜਾਂਦੇ ਪਏ ਨੇ ਕੁੁੱਲੂ ਮਨਾਲੀ।
ਹਾਂ ਪੁੱਤ ਕਿਉਂਕਿ ਅਸੀਂ ਇਹ ਮਨਸੂਰੀ ਵਨਸੂਰੀ ਵੇਖਿਆ ਹੋਇਆ ਸਾਰਾ। ਕੁਛ ਸਾਡਾ ਤਾਂ ਫਿਰ ਮੈਂ ਕਿਹਾ ਕੋਈ ਡਿਫਰੈਂਟ ਜਗ੍ਹਾ ਜਾਓ ਜਾਣਾ ਤਾਂ
ਸਹੀ ਗੱਲ ਹੈ-ਸਹੀ ਗੱਲ ਹੈ-
ਹਾਂ, ਇਸ ਵਾਸਤੇ ਮੈਂ ਕਿਹਾ ਮੈਂ ਪੁੱਛਾਂ, ਬਈ ਤੈਨੂੰ ਕੋਈ ਪਤਾ ਹੋਏ ਤੇ ਨਾਲ ਸਾਡੇ ਚੱਲ ਤੇ ਪ੍ਰੋਗਰਾਮ ਬਣਾ ਲਾ ਤੂੰ ਵੀ
ਹਾਂਜੀ-ਹਾਂਜੀ ਸਹੀ ਗੱਲ ਹੈ ਨਹੀਂ ਕੁੱਲੂ-ਮਨਾਲੀ ਅੱਜ-ਕੱਲ ਕੋਇ ਵੜੀ ਬੜੇ ਉਹ ਹੈਗੇਏ ਨੇ ਬੜੇ ਲੋਕੀ ਇੱਥ
ਗਵਾ ਮੈਂ ਪਤਾ ਲਗਾਇਆ ਸੀ ਬਥੇਰਾ ਹੈ ਕੁਛ ਹੈਗਾ ਉੱਥੇ ਵੀ, ਹਮ ਹੁਣ ਕਹਿੰਦੇ ਨੇ ਉਹ ਤਾਂਗ ਤੋਂ ਅੱਗੇ ਤਾਂ ਕੁਫਰੀ ਵੀ ਹੈਗਾ ਕੁਫਰੀ ਉਹ, ਕੁਫਰੀ ਵੀ ਜਾ ਸਕਦੇ ਆ ਭਥੇਰਾ ਉੱਥੇ ਤਾਂ ਜ
ਉਹ ਫੇਰ ਹੈ ਨਾ ਟਾਈਮ ਜੀ ਨਾਲ
ਬਸ-ਬਸ ਪੁਤ ਵਥੇਰਾ ਕੁਛ ਹੈਗਾ ਨਾਂ ਵੇਖਣ ਨੂੰ ਤਾਂ ਕੁਫੜੀ ਵਗੈਰਾ ਪਰ ਉਹੀ ਹੈ ਨਾ ਹਾਂਜੀ ਸਾਰਾ ਕੁਛ ਇਕਦਮ ਤਾਂ ਵੇਖ ਟ, ਨੀ ਹੁੰਦਾ ਨਾ ਤੇ ਹਾਂ ਤੇਰੇ ਫੁੱਫੜ ਕਹਿੰਦੇ ਨੇ ਕਿ ਇੱਕ-ਇੱਕ ਕਰਕੇ ਵੇਖਲੋ ਹੁਣ ਪਹਿਲੇ ਰੋਤਾਂਗ ਹੋਇਆ ਉਹ ਨਹੀਂ ਉਫਰੀ ਚਲੇ ਜਾਓ ਇੱਕ ਹੀ ਜਗ੍ਹਾ ਚਲੇ ਜਾਓ ਜਾਂ ਫਿਰ ਹੋਰ ਕਿੱਥੇ ਨੈਨੀਤਲ ਕਹਿੰਦਾ ਇੱਕ ਤਰਫ ਜਾਓ। ਚਾਹੇ ਨੈਨੀਤਾਲ ਜਾਓ ਚਾਹੇ
ਕੀ ਮਜ਼ਾ ਨਹੀਂ ਨਾ ਆਉਂਦਾ ਹੋਵੇਂ ਦੋ ਦਿਨ ਚ ਆਪਾਂ ਤਿੰਨ ਚਾਰ ਜਗ੍ਹਾ ਹੋਈਏ। ਉਹ ਫਿਰ ਫਾਇਦਾ ਨਹੀਂ ਜਾਂਦਾ ਐਵੇ ਥਕਾਨ ਹੀ ਹੋਣੀ ਹੈ। ਇੱਕ ਹੀ ਜਗ੍ਹਾ ਇੱਕ ਜਗ੍ਹਾ ਹੀ ਸਹੀ ਰਹਦਾ ਹੈ ਆਪਣਾ ਇੱਕ ਜਗ੍ਹਾ ਚੰਗੀ ਤਰ੍ਹਾਂ ਇੰਜੋਏ ਕਰ ਲਈਏ
ਹਾਂ ਨਾਲੇ ਬਜਟ ਵੀ ਵੇਖਣਾ ਹੁੰਦਾ, ਹਾਂ-ਹਾਂ ਪਤਾ ਹੀ ਹੈ ਹੁਣ ਸਕੂਲ ਖੋਲ ਗਏ ਨੇ ਬੱਚਿਆਂ ਦੇ ਪਰ ਫਿਸਾ ਹਲੇ ਤਾਂ ਫ਼ੀਸਾਂ ਜਮਾ ਹੋਣੀਆਂ ਨੇ ਕਿਉਂਕਿ ਯੂਟੀ ਵਗੈਰਾ ਆ ਗਏ ਨੇ ਹੈਂ ਤੇ ਆਪਣਾ ਮਤਲਬ ਫੀਸਾਂ ਹੋਰ ਬਥੇਰੇ ਹੋਰ ਖਰਚੇ ਵੀ
ਸਹੀ ਗੱਲ ਹੈ ਸਕੂਲ ਖੁੱਲਦੇ ਪਹਿਲਾਂ ਫੀਸਾਂ ਬਰਨੀਆ ਹੁੰਦੀਆਂ
ਬਸ-ਬਸ ਖਰਚੇ ਵੈਸੇ ਵੀ ਤੈਨੂੰ ਪਤਾ ਅੱਗੇ ਤਉਹਾਰ ਆ ਰਹੇ ਨੇ ਸਾਰੇ
ਨਾਲੇ ਗਰਮੀ ਚ ਵੈਸੇ, ਗਰਮੀ ਚ ਵੈਸੇ ਹੀ ਬਥੇਰਾ ਖਰਚਾ ਹੋ ਜਾਂਦਾ ਬਾਲ
ਬਸ-ਬਸ ਉਓਹੀ ਹੈ ਨਾ ਫੇਰ ਉਹ ਮੈਂ ਕਿਹਾ ਚਲੋ ਜੋ ਵੀ ਹੋਏ, ਥੋੜਾ ਬਹੁਤ ਘੁੰਮਂ ਆ ਪੂਰੀ ਛੁਟੀਆਂ ਤਾਂ ਕਿੱਥੇ ਗਏ ਨੀ
ਸਹੀ ਗੱਲ ਹੈ ਫੇਰ ਕਦੋਂ ਦਾ ਪਲੈਨ ਬਣਾ ਰਿਹੇ ਸ਼ਦੀ ਅੱਜ ਦਾ
ਮੈਂ ਵੀ ਇਹਗਾ ਵੀਕਐਂਡ ਹੀ ਸਹੀ ਰਹੇਗਾ ਕਿਉਂਕਿ ਵੀਕਐਂਡ ਹੀ ਸੰਡੇ ਦਾ ਬੈਨੀਫਿਟ ਹੋ ਜਾਂਦਾ
ਸਹੀ ਗੱਲ ਹੈ ਸ਼ਣੀ-ਐਤ ਦਾ ਪ੍ਰੋਗਰਾਮ ਬਣਾਵਾਂਗੇ ਫੇਰ ਛੁੱਟੀ ਵੀ ਹੋ ਜਾਂਦੀ ਹੈ ਨਾ ਇੱਕ
ਹਾਂਜੀ-ਹਾਂਜੀ, ਹਾਂ ਕਿਉਂਕਿ ਵੀਕਐਂਡ ਤੇ ਨਾ ਉਹ ਨਾ ਘੁੰਮਣਾ ਫਿਰਨਾ ਚੰਗਾ ਪੀੜ ਤਾਂ ਹੁੰਦੀ ਆ ਲੇਕਿਨ ਘੁੰਮਣਾ ਫਿਰਨਾ ਚੰਗਾ ਹੋ ਜਾਂਦਾ
ਹੈ ਉਹ ਤਾਂ ਹੈਗਾ ਵੀੜ ਤਾਂ ਹਰ ਜਗਾ ਹੀ ਹੈਗੀ ਹੈ ਜਿੱਥੇ ਚਲੇ ਜਾਓ ਅੱਜ-ਕੱਲ੍ਹ ਲੋਕੀ ਗਏ ਹੋਏ ਨੇ ਹਰਿਦਵਾਰ ਵੇਖ ਲੋ-ਵਰਿੰਦਾਵਨਜ ਵੇਖ ਲੋ-ਕਾਟੂਸ਼ਾਮ ਖਾਟੂਸ਼ਾਮ ਚ ਵੇਖ ਲੋ ਹਰ
ਹੁਣ ਜਿੱਥੇ ਮਰਜ਼ੀ ਹੁਣ ਤਾਂ ਕਹਿਣਾ ਤਰਮ ਪੁੱਤਰ ਜਿੱਥੇ ਮਰਜ਼ੀ ਵੇਖ ਲੋ ਹਰ ਪਾਸੇ ਹਰ ਤੀਰਥ ਤੇ ਤੈਨੂੰ ਭੀੜ ਮਿਲਣੀ ਹੈ, ਬਸ ਤੂੰ ਕੀ ਕਿਹੜੇ ਵੀ ਧਾਮ ਚਲੀ ਜਾ ਹੁਣ ਕੇਦਾਰਨਾਥ-ਅਮਰਨਾਥ ਥੋੜ੍ਹੀ ਪੀਰ ਜਾਂਦੀ ਪਈ ਹੈ ਐ ਹੋਮਰਨਾਥ ਇਨੀ ਰਜਿਸਟ੍ਰਸ਼ਨ ਹੋਨਦੇ ਪੈਣੇ, ਆ ਮੇਰੇ ਦੇਵਰ ਨੇ ਜਾਣਾ ਹੈ। ਮੇਰੇ ਦੇਵਰ ਨੇ ਜਾਣਾ ਹੈ। ਉਹਨੇ ਪਹਿਲਾਂ ਆਪਣਾ ਸਾਰਾ ਮੈਡੀਕਲ ਕਰਵਾਉਣਾ ਹੈ। ਅਮਰਨਾਥ ਵੱਲ ਤਾਂ ਬਹੁਤ ਬਰਫ਼ ਪੈਂਦੀ ਹੈ, ਉੱਥੇ ਕਿਹੜੀ ਘੱਟ ਬਰਫ਼ ਪੈਂਦੀ ਹੈ? ਅਮਰਨਾਥ 'ਤੇ ਬਥੇਰੀ ਬਰਫ਼ ਹੁੰਦੀ ਹੈ। ਹਾਂ ਜੀ, ਪੁੱਤ। ਹਾਂ ਜੀ, ਮੈਂ ਕਿਹਾ, ਅਮਰਨਾਥ ਜਾਣਾ ਹੈ ਮੇਰੇ। ਦੇਵਰ ਨੇ। ਹਾਂ, ਮੈਂ ਕਿਹਾ ਮੇਰੇ ਦੇਵਰ ਨੇ ਅਮਰਨਾਥ ਜਾਣਾ ਹੈ।
ਤਕਦ
ਤੇ ਵੀ ਹਾਂ, ਉਹ ਕਹਿੰਦਾ ਹੁਨੇ ਜਾਨਾ ਸੀ ਹੁਨ ਜੁਲਾਈ ਕੱਲ ਤੋਂ ਸ਼ੁਰੂ ਹੋ ਜਾਏਗੀ ਕੱਲ ਤੋਂ ਦਰਸ਼ਨ ਸ਼ੁਰੂ ਹੋ ਜਾਣਗੇ ਅਮਰਨਾਥ ਦੇ ਕੁਥ ਹਾਂ ਤੇ ਉੱਥੇ ਤਾਂ ਰਜਿਸਟ੍ਰੇਸ਼ਨ ਤਾਂ ਹੋਨਾ ਈ ਪੈਂਦਾ ਪਹਿਲੇ ਰਜਿਸਟ੍ਰੇਸ਼ਨ ਹੁੰਦਾ ਤੇ ਰਜਿਸਟ੍ਰੇਸ਼ਨ ਤੋਂ ਬਾਅਦ ਮੈਡੀਕਲ ਹਾਂ ਮੈਡੀਕਲ ਚੈਪਕ ਉਂਦੇ ਪੈਨੇ ਸਾਰਾ ਮੈਡੀਕਲ ਚੈੱਕਅਪ ਤੇ ਉਹ ਕਹਿੰਦਾ ਏਨੀ ਭੀੜ ਜਾਰੀ ਏ ਇੰਨੀ ਭੀੜ ਜਾਰੀ ਏ ਹਾਂ ਤਾਈ ਤਾਂ ਕੇਆ ਆ ਕਹਿੰਦਾ ਮੈਂ ਹਰ ਵਾਰੀ ਨੰਬਰ ਲਿਖਵਾਉਦਾ ਮੇਰਾ ਨੰਬਰ ਈ ਨੀ ਆਉਂਦਾ
ਹਾਂਜੀ, ਹਾਂਜੀ ਇਹ ਤਾਂ ਹੈਗੇ ਆ ਸਹੀ ਸਹੀ ਗੱਲ ਐ ਅੱਜ ਕੱਲ ਐ ਇਹ ਜਗ੍ਹਾ ਵੀ ਪਿਕਨਿਕ ਸਹੀ ਗੱਲ ਏ ਵਲੋਗਰ ਵਲੋਗਰ ਨੇ ਨਾ ਪਿਕਨਿਕ ਸਪੇਸ ਬਨਾ ਲਿਆ ਜਗ੍ਹਾ ਨੂੰ ਨਾ ਜਿੱਥੇ ਹ ਹੁਣ ਸਭ ਤੋਂ ਪਹਿਲਾਂ ਮਤਲਬ ਉਹ ਘਰ ਸਹੀ ਗੱਲ ਹੈ ਸਰ ਸਭ ਤੋਂ ਪਹਿਲਾਂ ਉਈ ਪਹੁੰਚਦੇ ਨੇ ਦਰਸ਼ਨ ਤੋਂ ਬਾਅਦ ਲੋਕੀ ਕਰਦੇ ਨੇ ਸਭ ਤੋਂ ਪਹਿ ਸਹੀ ਗੱਲ ਆ ਅੱਜ ਕੱਲ ਹਰ ਜਗ੍ਹਾ ਪਹਿਲਾਂ ਪਹਿਲਾਂ ਵਾਲਾ ਹਾਲ ਨਹੀਂ
ਘੱਟੋ-ਘੱਟ, ਅੱਠ-ਦਿਨ ਦੀ ਯਾਤਰਾ ਵਾ ਅਮਰਨਾਥ
ਸਹੀ ਗੱਲ ਹੈ। ਹਾਂ, ਇੰਨੇ ਹੀ ਦਿਨ ਲੱਗ ਜਾਂਦੇ ਹਨ ਉਹਦੇ।
ਹਾਂਜੀ-ਹਾਂਜੀ
ਨਾਲੇ ਭੇਟ ਕਰਕੇ, ਵੈਸੇ ਵੀ ਦਰਸ਼ਨ ਮੁਸ਼ਕਿਲ ਨਾਲ ਹੁੰਦੇ ਨੇ।
ਹਾਂ ਜੀ, ਬਸ ਜੀ। ਬਸ ਉਹੀ ਹੈ ਨਾ, ਪਰ ਜਾਣ ਵਾਲੇ ਸ਼ਰਧਾਲੂ ਜਾਂਦੇ ਨੇ, ਜਾਂਦੇ ਹੀ ਜਾਂਦੇ ਨੇ।
ਬਥੇਰੇ ਲੋਕੀ ਜਾਂਦੇ ਨੇ ਤ
ਜਿਨਾਨੇ ਪੁਤ ਜਾਣਾ ਉ ਜਾਂਦੇ ਨੇ
ਲੋਕੀ ਫੇਰ ਬੀੜ ਨੀ ਨਾ ਵੇਖਦੇ ਲੋਕੀ ਰਸ਼ ਵਗੈਰਾ ਵੇਖਦੇ ਈ ਨੀ ਲੋਕੀ ਵੀ ਲੋਕਾਂ ਨੇ ਜਿੱਦਾਂ ਜਾਣਾ ਹੁੰਦਾ ਤੇ ਜਾਣਾ ਹੀ ਹੈ ਪਤਾ ਛੁੱਟੀਆਂ ਫਿਰ ਬੱਚਿਆਂ ਦੀ ਛੁੱਟੀਆਂ ਨੀ ਨਾ ਹੁੰਦੀ ਬਾਰ ਬਾਰ ਬਸ ਛੁੱਟੀ ਹੁਨ ਫੇਰ ਪੇਪਰ ਸਹੀ ਗ ਹੈ
ਪਨ ਘੁਮਣਾ ਫਿਰਨਾ ਆਉਂਦਾ ਲੇਕਿਨ ਵੇਖਾ ਜਾਏ ਤੇ ਖਰਚੇ ਬਥੇਰੇ ਹੋ ਜਾਂਦੇ ਨੇ ਬਾਹਰ ਨਿਕਲ ਕੇ ਚਾਹੇ ਤੁਸੀਂ ਤੀਰ ਦੀ ਯਾਤਰਾ ਕਰੋ ਤੇ ਚਾਹੇ ਘੁੰਮਣ ਜਾਓ ਹ ਸਟੇ
ਸਹੀ ਗੱਲ ਏ ਉਹ ਹੇ ਆਪਾਂ ਇੰਨੇ ਦੂਰ ਨਹੀਂ ਜਾਂਦੇ ਘੁੰਮਣ ਦਸ ਹਜ਼ਾਰ ਘੱਟ ਤੋਂ ਘੱਟ ਚਾਹੀਦਾ ਘੁੰਮਣ ਵਾਸ
ਹਾਂਜੀ, ਹਾਂਜੀ ਬਹੁਤ ਹਾਂਜੀ, ਹਾਂਜੀ ਬਿਲਕੁਲ, ਬਿਲਕੁਲ, ਬਿਲਕੁਲ ਪੈਲੇ ਲੋਕੀ ਕਿੱਥੇ ਜਾਂਦਾ ਸੀ। ਹੁਨ, ਐਸ ਮੋਬਾਇਲ ਵੇਖਕੇ, ਸੋਸ਼ਲ ਮੀਡੀਆ ਵੇਖ- ਵੇਖ ਕਿ, ਸਾਰਿਆਂ ਨੂੰ ਲੱਗੀ ਪਈ ਏ
ਸਹੀ ਗੱਲ ਐ, ਪਹਿਲੇ ਜਬ ਗਰਮੀਆਂ ਦੀ ਛੁੱਟੀਆ ਹੋਨੀਆ, ਅਪਨਾ ਨਾਨੀ ਦੇ ਘਰ ਚੱਲੀਏ ਆ ਬਸ ਸਹੀ ਗੱਲ ਐ। ਹੁਨ ਨੀ, ਹੁਨ, ਨਾਨੀ, ਮਾਸੀ, ਗ ਮੇ ਦਾ, ਹ ਤਾਂ, ਹ ਕਦੇ
ਹਾਂ, ਬ
ਸਟੇਸ਼ਨ ਤੇ, ਕਦੇ ਕਿਥੇ, ਕਦੇ ਕਿਤੇ ਧਾਰਮਿਕ ਸਥਾ, ਧਾਰਮਿਕ ਸਥਾਨ ਤੇ ਬੜੇ ਜਾਂਦੇ ਇਸ ਟਾਈਮ ਲੋਕ
ਉਹ ਤੇਰਾ ਭਰਾ ਕੈਂਦੈ, ਕਹਿੰਦਾ ਹੈ ਇਸੀ ਵਾਸਤੇ ਤਾਂ, ਤੈਨੂੰ ਫੋਨ ਕੀਤਾ ਤੇਰਾ ਭਰਾ ਕਹਿੰਦਾ, ਕਹਿੰਦਾ ਪਿਛਲੀ ਵਾਰ ਅਸੀਂ ਨਾ ਦੀਦੀ ਨਾਲ ਗਏ ਸੀ, ਤਾਂ ਮਜ਼ਾ ਆਇਆ ਸੀ, ਹੁਨ ਵੀ ਦੀਦੀ ਨੂੰ ਲੈਕੇ ਣਾ ਅਸੀਂ ਤੇ, ਫ੍ਰੀ ਜਾਈਏ ਚਿੱਤੇ ਰੋਹ ਤੰਗ ਜਾਈਏ।
ਜ਼ਰੂਰ ਚੱਲਾਂਗੇ, ਜ਼ਰੂਰ- ਜ਼ਰੂਰ ਤੁਸੀਂ ਦੱਸਨਾ ਕਿੱਥੇ, ਕਿੱਥੇ ਦਾ ਪ੍ਰੋਗਰਾਮ ਬਣਦੈ
ਹਾਂ, ਬਸ ਪੁੱਤ ਮੈਂ, ਈ ਪੁੱ ਪੁੱਛਣ ਲੱਗੀ ਸੀ, ਤੈਨੂੰ ਛੁੱਟੀ ਛਾੱਟੀ ਮਿਲ ਜਾਏਗੀ, ਕੋਈ ਜੋਬ ਦਾ ਹਿਸਾਬ ਆ, ਨਾ ਫਿਰ, ਕੋਈ
ਹਾਂਜੀ, ਹਾਂਜੀ। ਨਹੀਂ, ਓ, ਤੁਸੀਂ ਪੈਲਾਂ ਦੱਸਤਾ ਨਾ ਹੁਣ ''ਮੈਂ ਪੈਲਾਂ ਹੀ ਕਹਿ ਦਾਂਗੀ ਸਰ ਨੂੰ ਨਾ, ਜਿੱਦਾਂ ਜੋਬ ਤੇ ਚਾਈਦੀ ਐ, ਦੋ ਦਿਨ ਵਾਸਤੇ ਉਹ ਤਾਂ, ਕੋਈ ਨੀ ਹਾਂਜੀ ਹਾਂਜੀ, ਹਾਂਜੀ ਸੰਡੇ ਦੀ ਤਾਂ ਉਂਦੀ ਹੈ ਛੁੱਟੀ।
ਹਾਂਜੀ। ਨਹੀਂ ਵੀ, ਕ ਬਸ ਉਹੀ ਹੈ ਨਾ ਸੈਚਰਡੇ ਤਾਂ, ਤੈਨੂੰ ਲੈਣੀ ਪਏਗੀ ਇਕ-ਅੱਧੀ ਸੋਮਵਾਰ ਵਰ ਹੋ ਜਾਊਗੀ ਨਾ ਕਿਉਂ ਕਿ, ਆਣ ਲੱਗੇ ਵੀ ਤਾਂ, ਟਾਈਮ ਲੱਗੁਗਾ ਹੀ ਪੁੱਤ!
ਹਾਂਜੀ-ਹਾਂਜੀ ਐ, ਤਾਂ ਹੈਗਾ ਕੋਈ ਨੀ ''ਮੈਂ ਗੱਲ ਕਰਦੀ ਆ ਕਲ ਸਰ ਨਾਲ, ਫਿਰ ਦੱਸਾਂਗੇ ਤੁਹਾਨੂੰ।
ਬਸ ''ਮੈਂ ਇਈ ਮੈਂ, ਕਿਹਾ ਚਲੋ, ਮੈਂ ਤੁਹਾਡੇ ਕਨਫਰਮ ਕਰਲਾ। ਕਿ ਜਾਓਗੇ, ਨਹੀਂ ਜਾਓਗੇ? ਤਾ, ਹੀ ਪਤਾ ਚੱਲੇਗਾ। ਹਾਂ, ਨਾਲੇ ''ਮੈਂ ਕਿਆ ਤੁਸੀ ਕੁਛ ਸਜੈਸਟ ਕਰਲੋ।
ਹਾਂਜੀ -ਹਾਂਜੀ। ਨਹੀਂ ਕਿਸੇ ਨੇ ਕੁਫਰੀ ਵਗੈਰਾ, ਕੁਫਰੀ ਤੇ, ਹੀ ਚੱਲਦਾ ਫਿਰ ਨਯ, ਨਈ ਜਗ੍ਹਾ ਹੈਗੀਆ। ਐ, ਤਾ, ਫਿਰ, ਹਾਂ-ਹਾਂ। ਉਹੀ, ਸਹੀ ਹੈਗਾ ਕਿਉਂਕਿ, ਫਿਰ
ਪੁੱਛਲੋੋ, ਮੰਮੀ ਨੇ ਜਾਣਾ, ਤਾ
ਹਾਂ, ਹਾਂਜੀ, ਚਲੋ, ਮੈਂ, ਨਾ ਤੁਹਾਨੂੰ ਕੱਲ ਪੁੱਛਕੇ ਦੱਸਾਂਗੀ ਠੀਕ ਹੈ! ਫਿਰ ''ਮੈਂ ਠੀਕ ਹੈ, ਠੀਕ ਹੈ। ਹੋਰ, ਘਰੇ ਸਭ ਠੀਕ?
ਹਾਂ, ਪੁੱਤਰ ਸਭ ਠੀਕ! ਸਭ ਵਧੀਆ, ਸਭ ਵਧੀਆ! ਹਾਂਜੀ, ਹਾਂਜੀ। ਬਸ, ਡੀਨਾ ਹੁਨੇ ਹੋਕੇ ਹਟਿਆ।
ਅੱਛਾ। ਕੀ, ਬਣਾਇਆ ਸੀ ਫੇਰ ਆਜ?
ਬਸ, ਅੱਜ ਪੁਤ ਆਲੂ-ਮਟਰ ਬਣਾਏ ਸੀ!
ਅੱਛਾ- ਅੱਛਾ! ਚਲੋ, ਵਧੀਆ।
ਤੁਹਾਡਾ ਹੋ ਗਿਆ?
ਹਾਂਜੀ! ਨਹੀਂ, ਸਾਡਾ ਕਿੱਥੇ ਹੋਇਆ। ਹਾਲੇ ਤੁਹਾਡਾ ਅਜੇ ਹੋਣਾ ਜੇ? ਅੱਛਾ। ਹਾਂਜੀ- ਹਾਂਜੀ। ਬਸ ਇਨਾ ਕ ਟਾਈਮ ਜਾਂਦਾ। ਠੀਕ ਏ। ਠੀਕ ਹੈ, ਠੀਕ- ਠੀਕ ਹੈ, ਸਤਿ ਸ੍ਰੀ ਅਕਾਲ! ਹ